ਹੈਲੋ
ਹੈਲੋ ਹਾਂਜੀ ਸਤਿ ਸ਼੍ਰੀ
ਹਾਂਜੀ ਸ ਸਤਿ ਸ਼੍ਰੀ ਅਕਾਲ ਭੈਣ ਜੀ ਕੀ ਹਾਲ ਚਾਲ
ਬਸ ਵਧੀਆ ਜੀ ਤੁਸੀਂ ਸੁਣਾਓ
ਬਸ ਵਧੀਆ ਕੀ ਕਰਦੇ ਪਏ
ਬਸ ਹੁਣੇ ਜੇ ਫਰੀ ਹੋਏ ਸੀ ਬੈਠੇ ਹਾਂ
ਅੱਛਾ ਅੱਛਾ ਹਾਂਜੀ ਵਧੀਆ ਠੀਕ ਠਾਕ ਘਰੇ ਤੁਹਾਡੇ ਠੀਕ ਨੇ ਘਰੇ ਏਧਰ?
ਹਾਂਜੀ-ਹਾਂਜੀ ਸਭ ਠੀਕ ਆ ਜੀ।
ਹੋਰ
ਹਾਂ।
ਕੀ ਕਰਦੇ ਪੈ ਰੋਟੀ ਰੁਟੀ ਖਾਲੀ?
ਹਾਂਜੀ ਬਸ ਹੁਣੇ ਈ ਖਾਧੀ ਏ ਜੀ ਥੋੜੀ ਦੇਰ ਹੋ ਗਈ ਐ।
ਅੱਛਾ-ਅੱਛਾ, ਹੋਰ ਦੱਸੋ?
ਬਸ ਵਧੀਆ ਹੋਰ ਜੀ ਤੁਸੀਂ ਸੂਟ ਵਗੈਰਾ ਕਿੱਥੋਂ ਲੈਂਦੇ ਓ?
ਹਾਂਜੀ।
ਸੂਟ ਵਗੈਰਾ ਕਿਧਰੋ ਲੈਂਦੇ ਓ?
ਅਸੀਂ ਇਹ ਸੂਟ ਇੱਥੋਂ ਹੀ ਲੈਂਨੇ ਹਾਂ ਘਰ ਦੇ ਕੋਲ ਸ਼ੋਪ ਹੈਗੀ ਆ ਉੱਥੋਂ ਹੀ ਲੈਂਨੇ ਹਾਂ ਤੇ ਬਹੁਤ ਅੱਛੇ ਸੂਟ ਹੁੰਦੇ ਨੇ ਮਤਲਬ ਮੈਂ ਵੀ ਲੈ ਕੇ ਆਈ ਸੀ ਉੱਥੋਂ ਦੀ ਤਿੰਨ ਚਾਰ ਲਿਤੇ ਸੀ ਬਹੁਤ ਅੱਛੇ ਸੂਟ ਨਿਕਲੇ ਨੇ
ਅੱਛਾ ਜੀ ਕੱਪੜਾ ਵਗੈਰਾ ਬਿਲਕੁਲ ਠੀਕ ਸੀਗਾ ਪੂਰਾ
ਕੱਪੜਾ ਬਹੁਤ ਵਧੀਆ ਹੈ ਕੋਟਨ ਦਾ ਹੈ ਪਿਓਰ ਕੋਟਨ
ਅੱਛਾ ਜੀ
ਹਾਂਜੀ ਤੁਸੀਂ ਵੈਸੇ ਕਿੱਥੋਂ ਲੈਂਦੇ ਹੋ
ਮੈਂ ਤੇ ਦੇਖੋ ਖੁੱਦ ਸੇਲ ਕਰਨੀ ਆ ਘਰ ਨਾ
ਅੱਛਾ ਅੱਛਾ ਅੱਛਾ ਖੁਦ ਸੇਲ ਕਰਦੇ ਅੱਛਾ ਅੱਛਾ ਠੀਕ ਹੈ।
ਹਾਂਜੀ
ਕੋਈ ਨੀ ਲਵਾਂਗੇ ਤੁਹਾਡੇ ਕੋਲ ਵੀ।
ਹਾਂਜੀ-ਹਾਂਜੀ ਬਿਲਕੁਲ ਮੈਂ ਕਹਿ ਇਕ ਵਾਰ ਦੱਸਦਾ ਮੈ ਜਿਆਦਾ ਵੇਖੋ ਲੁਧਿਆਣਾ ਵਗੈਰਾ ਲੈ ਕੇ ਆਣਦੀਆਂ।
ਅੱਛਾ-ਅੱਛਾ, ਹਾਂ ਲੁਧਿਆਣੇ ਨੇ ਤੇ ਵੈਸੇ ਈ ਕੱਪੜਾ ਅੱਛਾ ਹੁੰਦਾ ਏ।
ਹਾਂਜੀ ਬਹੁਤ ਪੰਜਾਬ ਦਾ ਕੱਪੜਾ ਬਹੁਤ ਜ਼ਿਆਦਾ ਵਧੀਆ। ਹਾਂ।
ਹਾਂਜੀ।
ਕਰਨਾ ਮੇਰੇ ਕੋਲ ਲੈ ਕੇ ਵੀ ਇੱਕ ਵਾਰੀ ਟਰਾਈ ਕਿੱਦਾਂ ਦਾ ਕੱਪੜਾ।
ਅੱਛਾ-ਅੱਛਾ।
ਅੱਜ-ਕੱਲ ਚੱਲ ਰਹੇ ਨੇ ਫੈਸ਼ਨ ਦਾ ਫਰਸੀ ਸਲਵਾਰ ਦਾ। ਬਿਲਕੁਲ, ਪੁਰਾਣੇ ਜਮਾਨੇ ਦੇ ਦੇਖੋ ਫੇਰ ਆਈ ਜਾ ਰਹੇ ਨੇ।
ਹਾਂਜੀ।
ਹਾਂਜੀ ਕਿਉਂਕਿ ਪਹਿਲੇ, ਸਾਡੇ ਮੰਮੀ ਪਾਪਾ ਟਾਈਮ 'ਚ ਹੁੰਦੇ ਸੀ ਨਾ ਫਰਸੀ ਸਲਵਾਰ ਵਗੈਰਾ ਚਲਦੀਆਂ ਸੀਗੇ, ਬਿਲਕੁਲ ਬਿਲ ਬੈਲ ਵੋਟਮ ਚਲਦੀਆਂ ਸੀ।
ਹਾਂਜੀ।
ਅੱਛਾ। ਬਾਜੂ ਜਿਹੜੀ ਖੁੱਲੀਆਂ ਹੁੰਦੀਆਂ ਨਾ ਉਹ ਵੀ ਪਹਿਲੇ ਕਿੰਨੀਆਂ ਚਲਦੀਆਂ ਸੀ।
ਹਾਂਜੀ-ਹਾਂਜੀ, ਤੇ ਅਨਾਰਕਲੀ ਸੂਟ ਵੀ ਚਲਦੇ ਹੁੰਦੇ ਸੀ। ਪਹਿਲੇ ਈ, ਤੇ ਹੁਣ ਉਹੀ ਰਿਵਾਜ ਫੇਰ ਆ ਗਿਆ ਏਧਰ ਈ।
ਉਦੋਂ ਪੁਰਾਣਾ ਜਮਾਨ ਫੇਰ ਲੋਟ ਕੇ ਆ ਰਿਹਾ ਜਿਵੇਂ ਲੱਗ ਰਿਹਾ ਹਾਂਜੀ ਚਿਕਨ ਦੇ ਸਲਵਾਰਾਂ ਵਾਲੇ ਪਹਿਲੇ ਈ ਚੱਲਦੇ ਸੀਗੇ ਦੇਖੇ ਹੋਣੇ ਤੁਸੀਂ।
ਸਗੋਂ ਪਹਿਲੇ ਮੇਰੇ ਮੰਮੀ ਕੋਲ ਵੀ ਹੁੰਦਾ ਸੀ ਐ ਫਰਸ਼ੀ ਸਲਵਾਰ ਮਤਲਬ ਛੋੜੇ-ਛੋੜੇ ਪੋਚੇ ਵਲੇ। ਉਹੀ ਰਿਵਾਜ਼ ਇਸਦਾ ਦਾ ਨਾਮ ਫਰਸ਼ੀ ਸਲਵਾਰ ਪਾ ਤੇਂ।
ਹਾਂਜੀ
ਪਹਿਲੇ ਤੋਂ ਕੁਝ ਹੋਰ ਹੀ ਤੇ
ਖੁੱਲੇ ਸਲਵਾਰਾਂ ਪਹੁੰਚੇ ਕਹਿੰਦੇ ਸੀ ਨਾ ਇਦਾਂ ਹੀ ਕੁਛ ਬਸ ਨਾਮ ਚੇਂਜ ਕਰਕੇ ਦੇਖੋ ਚੀਜ਼ ਉਹੀ ਪੁਰਾਣੀ ਆ ਹਾਂਜੀ ਨਾਮ ਚੇਂਜ ਹੋ ਗਿਆ ਜੀ ਸੋ ਇਸੇ
ਤੇ ਤੁਸੀਂ ਸਟਿਚ ਕਿੱਥੋਂ ਕਰਵਾਉਂਦੇ ਹੋ ਸੂਟ।
ਮੇਰੇ ਆਪਣਾ ਪੇਕੇ ਸਾਈਡ ਹੈਗਾ ਉਹਨਾਂ ਨੇ ਹਾਥੀ ਬੈਠਾ ਆ ਮੇਰੇ ਤੇ ਮੈਨੂੰ ਅੱਛਾ ਲੱਗਦਾ ਸੀ ਹੋਰ ਕਿਸੇ ਕੋਲ ਨਾ ਫਿਟਿੰਗ ਨਹੀਂ ਪੈਂਦੀ। ਹਾਂਜੀ ਤੁਸੀਂ ਕਰ ਲੈਦੇ ਸਟਿਚ
ਹਾਂਜੀ ਮੈਂ ਵੀ ਕਰ ਲੈਨੀ ਆ
ਅੱਛਾ ਅੱਛਾ ਕੀ ਲੈਂਦੇ ਹੋ। ਸਾਰੇ ਵਧੀਆ ਫਰਸ਼ੀ ਵਗੈਰਾ ਪਲਾਜ਼ੋ।
ਫਰਸੀ ਸ਼ਲਵਾਰ ਵੀ ਵਗੈਰਾ ਸਭ ਕੁਛ।
ਠੀਕ ਏ ਜੀ ਕੋਈ ਨੀ ਮੈਂ ਟਰਾਈ ਕਰਾਂਗੀ ਇੱਕ ਵਾਰੀ ਸਿਲਵਾਰ ਕੋਈ ਤੁਹਾਡੇ ਕੋਲੋਂ ਵੀ।
ਹਾਂਜੀ-ਹਾਂਜੀ ਜ਼ਰੂਰ।
ਹਾਂਜੀ।
ਹੋਰ ਦੱਸੋ, ਅੱਜ ਕੀ ਬਣਾਇਆ ਸੀ ਰੋਟੀ ਰੁਟੀ ਖਾਲੀ?
ਹਾਂਜੀ-ਹਾਂਜੀ, ਅੱਜ ਤੇ ਮੈਂਕਰੋਨੀ ਬਣਾਈ ਸੀ। ਹਾਂ ਸਬਜ਼ੀ ਕੋਈ ਸਮਝ ਨੀ ਆਈ ਬੱਚੇ ਕਹਿਣ ਲੱਗੇ ਮੈਂਕਰੋਨੀ ਬਣਾਓ।
ਠੀਕ ਐ।
ਇਸ ਕਰਕੇ।
ਠੀਕ ਏ।
ਹਾਂਜੀ ਤੁਸੀਂ ਕੀ ਬਣਾਇਆ
ਹਾਂਜੀ ਅਸੀਂ ਤੇ ਉਹ ਬਣਾਈ ਸੀ ਦਾਲ ਬਣਾਈ ਸੀ ਮਾਂਹ ਛੋਲਿਆਂ ਦੀ।
ਅੱਛਾ ਜੀ ਖਾ ਲਈ।
ਹਾਂਜੀ ਹਾਂਜੀ
ਠੀਕ ਹ ਜੀ ਔਰ ਜੈਸੇ ਤੁਸੀਂ ਆਨਲਾਈਨ ਵੀ ਮੰਗਵਾਉਂਦੇ ਨੇ ਕੇ ਨਹੀਂ।
ਆਨਲਾਈਨ ਵੀ ਮੰਗਵਾਉਂਦੇ ਆ ਅਸੀਂ।
ਅੱਛਾ
ਕੁਛ ਦਾ ਕੱਪੜਾ ਨਾ ਵੈਸੇ ਮੰਤਰਾ ਚ ਅਗਰ ਮੰਗਵਾਈਏ ਮਿਲਦੇ ਨੇ ਨਾ ਉਹ ਵੀ ਅੱਛੇ ਨਿਕਲਦੇ ਨੇ ਇਹਨਾਂ ਦੇ ਵੀ ਮੰ
ਉਹ ਕੰਪਨੀ ਥੋੜੀ ਠੀਕ ਹੈਗੀ ਹਨਾ ਜਿਥੋਂ ਮੈਨੂੰ ਤਾਂ ਤੁਸੀਂ ਕਹਿ ਰਹੇ ਹੋ
ਸਹੀ ਨਹੀਂ ਆਂਦਾ ਕੱਪੜਾ
ਬਾਕੀ ਕੱਪੜਾ ਥੋੜ੍ਹਾ ਆਉੁੰਦਾ ਮਿਕਸ ਜਾਂਦਾ ਨਾ ਕਈ ਵਾਰੀ ਸਹੀ ਨਹੀਂ ਨਿਕਲਦਾ ਮੈਂ ਤਾਂ ਫਿਰ ਦੇਖਿਆ ਮੰਗਾਇਆ ਵੀ ਅਮਿਤੋ ਵਾਰੀ ਲੇਕਿਨ ਸਾਈਜ਼ ਬੜਾ ਇਸ਼ੂ ਹੁੰਦਾ ਵਿੱਚ ਕਈ ਵਾਰੀ ਮੈਂ ਬਹੁਤ ਜਿਆਦਾ ਵੱਡਾ ਸਾਈਜ਼ ਆਏਗਾ ਕਿਵੇਂ ਬਹੁਤ ਛੋਟਾ ਆ ਜਾਂਦਾ ਮੈਂ ਖੁਦ ਇਸ ਕਰਕੇ ਜਾ ਵੀ ਲੈ ਕੇ ਆਉਦੇ ਆਂ ਦੇਖਭਾਲ
ਵੈਸੇ ਤੇ ਆਨਲਾਈਨ ਫੱਟੀ ਮੁੰਬਈ ਦਾ ਤਾਂ ਦੇਖ ਕੇ ਸਗੋਂ ਸਹੀ ਆਦੀ ਚੀਜ਼ਾਂ ਪਤਾ ਲੱਗ ਜਾਂਦਾ ਕਿੱਦਾਂ ਦਾ ਅੱਜ ਕੱਲ ਤੇ ਹੁਣ ਸੀਤੇ ਸਿਵਾਏ ਵੀ ਆਨ ਹੀ ਲੱਗ ਰਹੇ ਨੇ ਫਾਰਸੀਅਲ ਵਾਲੇ ਵੀ ਆਉਣ ਲੱਗ ਗ ਨ ਹੁੰ ਤੇ
ਗੋਲ ਮਾਰਕ ਦਾ ਸਭ ਕੁਝ ਮਿਲ ਜਾਂਦਾ ਦਾ ਲੈਣ ਆਪਣਾ ਦੇਖ ਕੇ ਖੁਦ ਇੱਕ ਦੀ ਵਰ ਮੰਗਵਾਇਆ ਮਤਲਬ ਬੱਚੇ ਦੇ ਕੱਪੜੇ ਤੁਹਾਡਾ ਸਾਈਜ਼ ਆ ਜਾਂਦਾ ਆਇਆ ਮੈਂ ਬਹੁਤ ਵੱਡਾ ਸਾਈਜ਼ ਆ ਜਾਂਦਾ ਪਿਆਰਾ ਦਾ ਛੋਟਾ ਹੋ ਜਾਂਦਾ ਮਾਰਗ ਜਾ ਕੇ ਲੈ ਕੇ ਆ ਬਿਲਕੁਲ ਹਾਂਜੀ, ਇੱਕ ਆਪਣਾ ਬਿਲ ਿਲੁਲ ਹਾਂਜੀ ਇੱਕ ਸਿਟੀ ਸਿਟੀ ਮੋਲ ਸੁਣਿਆ ਤੁਸੀਂ ਐਪ ਹੈਗੀ ਹੈ ਵੀ ਹ
ਹਾਂਜੀ
ਇਹਦੇ ਚ ਆਪਣਾ ਘਰ ਦਾ ਸਮਾਨ ਮੰਗਾ ਲਈ ਦਾ ਰਾਸ਼ਨ ਪਾਣੀ ਬਿਲਕੁਲ ਠੀਕ ਆ ਜਾਂਦਾ ਇਹਦੇ ਚ।
ਹਾਂਜੀ ਉਹ ਤਾਂ ਠੀਕ ਆ ਲੇਕਿਨ ਕੋਈ ਕੱਪੜਾ ਵਗੈਰਾ ਠੀਕ ਨਹੀਂੀ ਆਉਂਦਾ ਵੈਸੇ ਜ਼ਿਆਦਾਤਰ
ਹਾਂਜੀ ਕੱਪੜਾ ਤਾਂ ਮੈਂ ਬ ਬੜਾ ਹੀ ਘੱਟ ਮੰਗਵਾਉਦੀ ਹਾਂ ਬਹੁਤ ਘੱਟ ਕਿਉਂਕਿ ਆਉਂਦਿਆਂ ਦੇਖੋ ਟਾਈਮ ਵੀ ਬਹੁਤ ਲੱਗਦਾ ਸਰ ਸੁਣਾਏ ਤੇ ਨਿਕਲ ਵੀ ਜਾਂਦਾ ਕਈ ਵਾਰੀ ਅੰਦਰ ਵਾ ਤੇ ਜਾਂਦਾ ਇਹ ਫਾਇਦਾ ਕੁਝ ਹੁੰਦਾ ਮਾਰਗ ਵਿੱਚ ਰੈਡੀਮੇਡ ਵੀ ਸਭ ਕੁਝ ਮਿਲ ਰਿਹਾ
ਹਾਂ ਅੱਜ ਕਲ ਸਭ ਕੁਝ ਰੈਡੀ ਮੇ ਰੈਡੀ
ਬਿਲਕੁਲ
ਹਾਂਜੀ ਪਾ ਲੈਣਗੇ ਸਵੇਰੇ
ਅੱਛਾ ਜੀ
ਤੁਸੀਂ
ਸ ਹਾਂਜੀ
ਹਾਂਜੀ
ਜਿਨਸ ਵਗੈਰਾ ਪਾ ਲੈਂਦੇ ਸ
ਜੀ ਹਾਂਜੀ ਜੀ ਤੋ ਵਗੈਰਾ ਵੀ ਪਤਾ ਨਹੀਂ
ਠੀਕ ਹ ਉਹ ਵੀ ਉਸ ਲਾਈਨ ਉਹ ਵੀ ਇੱਧਰੋਂ ਹੀ ਲੈਂਦੇ ਹੋ
ਹਾਂਜੀ ਉਹ ਮਾਰਕੀਟ ਤੋਂ ਹੀ ਲੈ ਲੈਂਦੇ ਹਾਂ
ਹਾਂਜੀ ਉਹਦਾ ਸਾਈਜ਼ ਵੀ ਥੋੜ੍ਹਾ ਪਤਾ
ਹਾਂ ਸਾਈਜ਼ ਦਾ ਵੀ ਪਤਾ ਲ ਉਹ ਫੇਰ ਚੀਜ਼ਾਂ ਨੀ ਫਿਰ ਜੀਨ ਵਗੈਰਾ ਮੰਗਵਾਉਣ ਨੇ, ਉਹ ਨੀ ਫ਼ਿਰ ਅਸੀਂ ਮੰਗਵਾ ਸਕਦੇ ਉਹ ਫਿਰਰ ਪਤਾ ਨਹੀਂ ਹੁੰਦਾ ਕਿੱਦਾਂ ਦੀ ਹਾਂ ਕਮਰ ਦਾ ਹਾਂਜੀ ਹਾਂਜੀ ਕਮਰ ਦਾ ਵੀ ਨੀ ਸਾ ਪਤਾ ਲੱਗਦਾ
ਜਾ ਕੇ
ਵੇਖ ਕੇ ਸਹੀ ਰਹਿੰਦਾ ਬੰਦਾ ਟਰਾਈ ਵੀ ਕਰ ਲੈਂਦਾ ਪਾ ਕੇ ਦੇਖ ਲੈਂਦਾ ਟੀ ਸ਼ਰਟ ਵਗੈਰਾ ਵੀ- ਖੁੱਲੀ ਖੁੱਲੀਆਂ ਚੱਲੀਆਂ ਨੇ ਅੱਜ ਕੱਲ ਤੇ ਉਹ ਵੀ ਬੰਦਾ ਆਰਾਮ ਨਾਲ ਪਾ ਲੈਂਦਾ ਏ।
ਬਿਲਕੁਲ, ਉਹ ਪਾਕੇ ਜੇ ਠੀਕ ਲੱਗਿਆ ਫੇਿਰ ਲੋਓ ਨੀ ਤਾਂ ਫੇਿਰ ਨ ਆਪਣੀ ਮਰਜ਼ੀ ਨਾ ਜੇ ਔਨਲਾਈਨ ਮੰਗਵਾਵਾਂਗੇ ਤੇ- ਉਹ ਛੋਟਾ ਵੱਡਾ ਆ ਗਿਆ ਫਿਰ ਚੇਂਜ ਦਿੱਕਤ, ਹਾਂਜੀ ਹਾਂਜੀ। ਬਿਲਕੁਲ, ਅੱਛਾ ਕਈ ਵਾਰੀ ਆ ਵੀ ਜਾਂਦੇ ਨੇ
ਹਾਂ ਕਈ ਵਾਰੀ ਨਹੀਂ ਵੀ ਆਂਦੇ ਸਹੀ ਗੱਲ ਬਿਲਕੁਲ ਇੱਕ ਵਾਰ ਮੈਂ ਮੰਗਵਾਇਆ ਸੀ ਸਗੋਂ ਰਿਟਰਨ ਕੀਤੇ ਅੱਠ ਸੌ ਰੁਪਏ ਦਾ ਬਨਦਾ- ਅ ਉਹ ਮੰਗਵਾਇਆ ਸੀ ਸੂਟ ਹੀ
ਅੱਛਾ-
ਹਾਂਜੀ ਤੇ ਉਹ ਤੇਹ ਪੈ ਆਏ ਨਹੀਂ ਸੀ ਮੇਰੇ ਮੀਸ਼ੋ
ਹਮ, ਕਈ ਵਾਰੀ ਏਦਾਂ ਹੀ ਹੁੰਦਾ ਮੇਰੇ ਨਾਲ ਦੋ ਮੈਂ ਇਕੱਠੀ ਮਿੱਡੀ ਮੰਗਈ ਸੀਗੀ ਵਨ ਪੀਸ ਲੱਗੇ ਦੇ ਸੀ-
ਹਹ
ਤੇ ਇੱਕ ਆਇਆ ਉਹਨੇ ਪੈਸ ਦੋਨਾਂ ਦੇ ਲੈ ਲ ਤੇ ਇੱਥ ਖੋਲਣ ਵੀ ਦੇਂਦੇ ਜਦੋਂ ਆਏ ਤੇ, ਜਦ ਤੱਕ ਉਹਨਾ ਨੂੰ ਪੈਸੇ ਨੀ ਮਿਲਦੇ।
ਹਮ, ਉਹ ਖੋਲ ਉਹ ਉਹ ਫਿਰ ਲੈਲੋ ਤਾਂ ਮਿਲ ਦੇ ਨੇ-
ਹਾਂਜੀ। ਫਿਰ ਮੈਂ ਆਪਣਾ ਰਿਟਰਨ ਵਿੱਚ ਪਾਇਆ। ਕਿ ਮੈਨੂੰ ਇੱਕ ਘੱਟ ਮਿਲਿਆ ਪੀਸ- ਤੇ ਨਹੀਂ ਮੰਨਿਆ ਉਹਨਾਂ ਨੇ, ਨਾ ਪੀਸ ਆਇਆ, ਦੂਸਰਿਆ ਨਾਲ ਪੈਸੇ ਆਏ।
ਅੱਛਾ। ਹਮ, ਔਨਲਾਈਨ ਬਸ ਏਦਾ ਹੀ ਫਿਰ।
ਹਾਂਜੀ।
ਵੇਖ ਕੇ ਚੀਜ਼ ਸਹੀ ਵ ਅੱਜ ਕੱਲ੍ਹ ਤੁਹਾਨੂੰ ਸਭ ਕੁਛ ਮਾਰਕੀਟ ਤੋਂ ਮਿਲਦਾ ਹੀ ਹੈ ਬੰਦਾ
ਬਿਲਕੁਲ ਜੁ ਸਭ ਕੁਛ ਆ ਕੇ ਦੇਖਲੋ, ਫਰਸੀ ਸਲਵਾਰ ਸੂਟ ਵਗੈਰਾ ਚ ਕਹਿੰਦੀ, ਸਲਵਾਰਾਂ ਰੇਡੀ ਮੇਡ ਆ ਗਈਆਂ ਨੇ
ਰੇਡੀਮੇਡ ਆ ਗਈਆਂ ਨੇ ਹੋਰ ਵੀ
ਕਾਫ਼ੀ ਸਫੂਲਤਾਂ ਹੋ ਗਈਆਂ ਜੀ ਹਨਾ,
ਹਾਂ ਸਹੀ ਗੱਲ ਹੈ ਬਿਲਕੁਲ ਹੋਰ ਦੱਸੋ,
ਬਸ ਵਧੀਆ ਕ ਚਲੋ ਮੈਂ ਪੁੱਛਾਂ ਕਿੱਥੋਂ ਲੈਂਦੇ ਹੋ ਤੁਸੀਂ ਕੱਪੜਾ ਵਗੈਰਾ
ਹਮ, ਤੁਸੀਂ ਓਦਾਂ ਵੀ ਪੀਸ ਵਗੈਰਾ ਵੀ ਲੈਂਦੇ ਹੋ ਹੋਗੇ ਜਿਸ ਤਰਾ ਅ ਪੀਸ ਮਿਲਦੇ ਨੇ ਉਹਦੇ ਕੋਟਨ ਦੇ ਸੂਟਾਂ ਦੇ,
ਹਾਂਜੀ, ਨਹੀਂ ਮੈਂ ਪੂਰੇ ਸੂਟ ਵਗੈਰਾ ਹੀ ਲਦੀ ਹਾਂ ਪੂਰੇ ਚੁਨੀਆਂ ਵਾਲੇ, ਹਾਂਜੀ ਹਾਂਜੀ। ਮੈਂ ਪੀਸ ਵਗੈਰਾ ਲਿਆਵ ਨਾ ਮੈਨੂੰ ਫੇਰ ਦਿੱਕਤ ਹੋ ਜਾਂਦੀ ਹੈ ਚੁੰਨੀ ਸਲਵਾਰਾਂ ਦੀ ਤਾਂ-
ਹਾਂ ਇਹ ਤੇ ਹੈ ਜ ਹੁਣ ਕੁੜਤੇ ਬਣਾਉਣ ਵੈਸੇ ਜਿਸ ਤਰਾਂ ਜੀਨ ਉੱਤੇ ਵਿਅਰ ਕਰਨ ਲਈ
ਹਾਂਜੀ ਹਾਂਜੀ, ਨਹੀਂ ਇਏਦਾਂ ਸਾਡੇ ਇਏਧਰ ਹੀ ਹੈ ਕਿਸੇ ਦੀ, ਸ਼ੋਪ ਹੈਗੀ ਹੈ ਉਹ ਰੱਖਦੇ ਹੈਗੇ ਨੇ। ਮੈਂ ਵੀ ਇਹਨਾਂ ਕੋਲ ਲਿਆਨੀਂ ਆ
ਠੀਕ।
ਹਾਂਜੀ, ਉਹ ਫੇਰ ਅਸੀਂ ਦੇਖੋ ਮੈਂ ਖੁੱਦ ਲਾਗੀ ਨਾ ਤੇ ਫਿਰ ਮੈਨੂੰ ਇਕੱਠੇ ਲੈਣੇ। ਪੈਣੇ, ਫੇਰ ਮੈਂ ਹਾਂਜੀ ਫੇਰ ਮੈਂ ਉਹਦੇ ਕੋਲ ਹੀ ਲੈ ਜਾਂਣੀ ਹ ਮਿਲ ਜਾਂਦੇ।
ਸਵਾਈ ਲੈ ਲੈਂਦੇ ਹੋ ਹੋਣੇ।
ਹਾਂਜੀ ਹਾਂਜੀ, ਮਿਲ ਜਾ ਤੁਹਾਨੂੰ ਪਤਾ ਹਾਂ ਮਿਲਦੀ ਰਹਿਣ ਜਿਵੇਂ ਦੇ ਮਰਜ਼ੀ ਡਿਜ਼ਾਇਨ ਸ਼ੋਟ ਕੁੁਰਤੀਆਂ ਵੀ ਆਈਆਂ ਦੇ ਨਾਲ-
ਹਮ, ਅੱਛਾ ਅੱਛਾ ਹਾਂ, ਉਹ ਤਾਂ ਨਾ ਹਾਂਜੀ ਹਾਂਜੀ ਦੇਖੋ, ਵਧੀਆ ਆਈ ਆ ਮੈਂ ਤੇ ਬਣਾਈ ਲੈਂਦੀ ਹਾਂ ਆਪਣੇ ਆਪ ਹੀ। ਪੀਸ ਲਿਆ ਕੇ ਹਮ ਹਾਂ ਸਹੀ ਗੱਲ ਹੈ। ਹਾਂਜੀ।
ਕਈ ਘੱਟ ਰੇਟ ਦਾ ਸੂਟ ਲਿਆ ਚਲੋ ਅਰਮਾਨ ਨੀ ਦਵਾਈ ਲੱਗੀ ਨ ਨਹੀਂ ਤੁਹਾਨੂੰ ਤਾਂ ਫਾਇਦਾ ਹੋਏਗਾ। ਹਾਂਜੀ ਚਲੋ ਠੀਕ ਹੈ ਕੋਈ ਆ ਗਿਆ ਮੈਂ ਤੁਹਾਨੂੰ। ਫਿਰ ਤੁਹਾਡੇ ਕੋਲ ਹੈ ਹਾਂ ਸਤਿ ਸ੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ ਜੀ।